ਹੈਲੋ, ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ, ਕਿਵੇਂ ਔ?
ਹਾ ਵਧੀਆ-ਵਧੀਆ ਜੀ, ਤੁਸੀਂ ਦੱਸੋ ਤੁਸੀਂ ਕਿਵੇ ਔ?
ਹਾਂਜੀ-ਹਾਂਜੀ ਮੈਂ ਵੀ ਠੀਕ ਆ ਬੋਤ ਵਧੀਆ, ਤੁਸੀ ਦੱਸੋ ਠੀਕ ਔ?
ਬਸ, ਹੋਰ ਤੁਸੀਂ ਕੀ ਕਰ ਰੇ ਸੀ?
ਕੁਛ ਨੀ ਬਸ ਬੈਠੇ ਸੀ ਸ਼ਾਮ ਦੇ ਖਾਣੇ ਦੀ ਤਿਆਰੀ ਵਗੈਰਾ ਕਰ ਰਹੇ ਸੀਗੇ।
ਅੱਛਾ,
ਹਾਂਜੀ, ਤੁਸੀਂ ਕੀ ਕਰ ਰਹੇ ਸੀ। ਅੱਜ ਸੋਚ ਰੇ ਆ ਕਿ ਅ ਗੱਟੇ ਦੀ ਸਬਜ਼ੀ ਸ਼ਾਇਦ ਬਣਾਈਏ ਜਾਂ ਫਿਰ ਤੋਰੀ ਬਣਾਵਾਂਗੇ ਸ਼ਾਇਦ ਸੋਚ ਰੇ ਸੀ ਵੀ ਦੁੱਧ ਪਾ ਕੇ ਬਣਾਈਏ ਕੇ ਬਿਨਾਂ ਦੁੱਧ ਦੇ
ਅੱਛਾ,
ਹੂੰ, ਹੋਰ ਤੁਸੀ ਕੀ ਬਣਾਣਾ? ਤੁਸੀ ਕੀ ਕਰ ਰਹੇ ਸੀ?
ਅਸੀ ਬਸ ਜੀ, ਅਸੀ ਟੀ ਵੀ ਦੇਖ ਰਹੇ ਸੀਗੇ। ਤੇ ਨਾਲ ਬੈਠੇ ਇੱਕ-ਦੂਜੇ ਨਾਲ ਗੱਲਾਂ ਕਰੀ ਜਾਂਦੇ ਸੀ, ਕਿ ਅੱਜ ਗੱਲ ਮਤਲਬ, ਆ ਇਸਤਰੀਆਂ ਨੂੰ ਵੀ ਨਾ ਬਰੋਬਰ ਸਮਝਿਆਂ ਜਾਏ। ਪੁਰਸ਼ ਦੇ, ਸਮਾਨਤਾ ਹੋ ਰੀ, ਸਾਰੇ ਪਾਸੇ ਇਹਨਾਂ ਦੋਵਾਂ ਦੀ।
ਹਾਂ।
ਉਹੀ ਮਤਲਬ, ਖਬਰਾਂ 'ਚ ਵੀ ਚੱਲ ਰਿਆ ਕਿ, ਮਤਲਬ ਤੁਸੀ ਦੇਖੋ ਨਾ। ਚਾਏ ਰੋਜ਼ਗਾਰ ਹੋਏ। ਜਿਵੇਂ ਨੌਕਰੀ-ਨੁਕਰੀ ਕਿਸੇ ਨੇ ਕਰਨੀ ਐ ਜਿਵੇਂ ਮੀਡੀਆ ਚੀ ਆ। ਓਥੇ ਵੀ ਮੁੰਡਾ-ਕੁੜੀ ਨੂੰ ਇੱਕ ਬਰਾਬਰ ਸਮਝਿਆ ਗੇਆ, ਤੇ ਦੋਵੇਂ ਈ ਕਰ ਰਏ ਆ। ਖ਼ਬਰਾਂ ਤੇ ਉਤੋਂ, ਪੜਾਈ-ਲਖਾਈ ਚ ਵੀ ਅੱਜ-ਕੱਲ ਚੱਲ ਰਿਆ ਨਾ ਓ ਆਪਾਂ ਕੈ ਸਕਦੇ ਆਂ ਇੱਕ ਸਲੋਗਨ ਜਾ ਬੇਟੀ ਬਚਾਓ, ਬੇਟੀ ਪੜਾਓ।
ਹਾਂ।
ਕਿਵੇਂ ਕੁੜੀਆਂ ਨੂੰ ਵੀ ਮਤਲਬ ਬਿਲਕੁਲ ਸਮਾਨ, ਇੱਕ-ਦੂਜੇ ਸਮਾਨ ਸਮਝਿਆ ਗੇਆ ਕੇ ਓ ਵੀ ਪੜ ਲਿਖ ਕੇ ਕੁਛ ਕਰ ਸਕਦੀਆਂ ਆਂ, ਏਹੀ ਆ।
ਜੇ ਏਨਾ ਕੁਛ ਹੁੰਦਾ ਨੀ ਸੀਗਾ ਜਾਂ ਫਿਰ ਇੰਨਾਂ ਆਪਾਂ ਕਰਦੇ ਨੀ ਸੀਗੇ। ਕੁੜੀਆਂ ਨੂੰ ਜਾਂ ਫਿਰ ਇਸਤਰੀ ਨੂੰ ਸਮਝਿਆ ਨੀ ਜਾਂਦਾ ਸੀ ਕੁਛ, ਅੱਜ ਦੇ ਟੈਮ ਚ ਤਾਂ ਕਿੰਨਾ ਕੁਛ ਹੋ ਗੇਆ ਆ। ਮਤਲਬ, ਅੱਗੇ ਵੱਦ ਰਿਆ ਨਾ ਸਮਾਜ ਬੜਾ। ਵਦੀਆ ਲੱਗਦਾ ਮਤਲਬ ਅੱਜ-ਕੱਲ ਆਜ਼ਾਦੀ ਮਿਲ ਰਈ ਐ ਨਾ, ਜੋ ਪੈਲਾਂ ਨਈ ਸੀਗੀ।
ਹਾਂ ਮਤਲਬ ਸਰਕਾਰਾਂ ਕਰ ਵੀ ਰਈਆਂ ਇੱਕ-ਦੂਜੇ ਨੂੰ ਸਮਾਨਤਾ ਵਾਸ ਤੇ ਦੇਖੋ ਨਾ ਕਿਵੇਂ ਕੁੜੀਆਂ ਵਾਸਤੇ ਕੀ ਮਤਲਬ ਫਰੀ ਪੜ੍ਹਾਈ ਹੋ ਰਈ ਆ ਫਰੀ ਬੱਸ ਸੇਵਾ ਹੋ ਰਈ ਐ ਜਿੱ ਕਿਥੇ ਜਾਨਾ ਓਨਾਂ ਨੇ, ਕੇ ਇੱਕ-ਦੂਜੇ ਨੂੰ ਬਰੋਬਰ ਸਮਝਿਆ ਜਾਵੇ।
ਕਰਨਾ ਵੀ, ਲੋਕਾਂ ਨੂੰ ਕੀ ਕਰਨਾ ਚਾਈਦਾ ਆ ਕੁੜੀਆਂ ਲਈ ਮਤਲਬ ਓ ਵੀ ਇੱਕ ਇਨਸਾਨ ਨੇ ਆਖ ਚੀਟ ਕਰ ਰਏ, ਕਿੰਨਾ ਕੁ ਆ ਆਪਾਂ ਓਨਾਂ ਤੋਂ ਮਜ਼ਦੂਰੀਆਂ ਵਾਂਗੂੰ ਮਜ਼ਦੂਰ ਕੋਈ ਜਾਨਵਰਾਂ ਵਾਂਗੂੰ
ਨੌਕਰੀ ਨੂਕਰੀ ਵਾਸਤੇ ਕੁੜੀਆਂ ਦੇ ਮਤਲਬ ਵ ਕਰੀ ਰੈਜਰਵੇਸ਼ਨ ਰੱਖੀ ਗਈ ਆ ਓਨਾਂ ਵਾਸਤੇ, ਕੀ ਨਾਲੇ ਓਨਾਂ ਦੀ ਤਾਂ ਦੇਖੋ ਨਾ ਕੀ ਕਈ ਜੇੜੇ ਫਾਰਮ ਫੂਰਮ ਭਰਨੇ ਹੁੰਦੇ ਆ ਓਥੇ ਤਾਂ ਇੱਕ ਇੱਕ ਰੁਪੀਆਂ ਵੀ ਨੀ ਲੈਂਦੇ, ਕੁੜੀਆਂ ਦੇ ਫਾਰਮ ਦੇ। ਹਾਂ ਕੀ ਮਤਲਬ ਕੀ
ਚੀਜ ਤਾਂ ਚਲੋ ਵਦੀ
ਕੁੜੀਆਂ ਨੂੰ ਪ੍ਰਭਾਵਿਤ ਕੀਤਾ ਜਾਏ ਕੀ ਵੱਦ ਤੋਂ ਵੱਦ ਫਾਰਮ ਭਰਨ ਨੂੰ। ਕਰੀਆਂ ਕਰਨ
ਹੂੰ, ਨਈਂ ਸਈ ਆ ਕੇ ਐਵੇਂ ਆ ਵੀ ਏ ਜੇੜੇ ਹੱਕ ਮਿਲ ਰਏ ਨੇ ਨਾ ਏਦਾ ਜੇੜਾ ਗ਼ਲਤ ਫੈਦਾ ਵੀ ਕਈ ਚੁੱਕ ਰਈਆਂ ਨੇ, ਜਾਂ ਫਿਰ ਕੋਈ ਚ ਕੇ ਜਾ ਰਏ ਆ ਕਿਸੇ ਪਾਸੋਂ, ਵੀ ਕੋਈ ਕਿਸੇ ਨੂੰ ਗ਼ਲਤ ਪਾ ਦਿੰਦੇ ਆ ਕਿਸੇ ਜੁਰਮ ਚ ਜਾਂ ਵਗੈਰਾ ਓ ਚੀਜ਼ ਨਈ ਹੋਨੀ ਚਾਈਦੀ ਆ, ਓ ਬੰਦ ਹੋਵੇ। ਜਾਂ ਸ਼ਾਸਨ ਐ ਜੇੜਾ ਨਾ ਓ ਏਸ ਚੀਜ਼ ਤੇ ਜਾਦਾ ਧਿਆਨ ਦੇਵੇ ਵੀ ਸਈ ਵੀ ਕੀ ਐ ਗ਼ਲਤੀ ਵੀ ਕੀ ਐ ਕਿਓਂਕਿ ਐਂ ਆਪਾਂ ਕੈ ਦਿੰਨੇ ਆਂ ਵੀ ਅੱਜ ਦੇ ਟੈਮ ਚ ਜਿਵੇਂ ਇੱਕ ਮੂੰਹੋਂ ਬੋਲੀ ਇੱਕ ਇਸਤਰੀ ਕੋਈ ਵੀ ਗੱਲ ਮੂੰਹੋਂ ਬੋਲੇਗੀ ਨਾ ਓ ਸੱ ਸੱਚ ਹੀ ਮੰਨੀ ਜਾਏਗੀ ਹਾਲਾਂਕੀ ਸੱਚ ਹੋ ਸਕਦੀ ਐ, ਪੂਰੇ ਪਰ ਪ੍ਰਤੀਸ਼ਤ ਨਾਲ ਹਾਂ, ਪੂਰੀ ਜਾਂਚ-ਪੜਤਾਲ ਕੀਤੀ ਜਾਵੇ। ਜੇ ਓ ਵੀ ਦੋਸ਼ੀ ਹੋਨ ਵੀ ਦੋਸ਼ ਕਰਾਰ ਕੀਤਾ ਜਾਵੇ, ਮੈਨੂੰ ਏਥੋ ਥੋੜਾ ਹੁੰਦਾ ਵੀ ਗਲਤ ਲੱਗਦਾ ਵੀ ਏ ਚੀਜ਼ ਜੇ ਆਪਾਂ ਨੂੰ ਹੱਥ ਕੱਲ ਜੇ ਮਿਲੀਏ ਆਪਾਂ ਓਦਾ ਗਲਤ ਵਰਤੋਂ ਓਦੀ ਨਾ ਕਰਕੇ ਆਪਾਂ ਕਿਸੇ ਤੇ ਓ ਨਾ ਰੱਖੀਏ ਵੀ ਏਨਾਂ ਨੂੰ ਹੱਕ ਦਿੱਤੇ ਤਾਂ ਵੀ ਮਰੇ ਨਾ ਦਿੱਤੇ ਤਾਂ ਵੀ ਮਰੇ
ਹਾਂ ਮਤਲਬ ਓਹੀ ਨਾ ਕੀ ਮਤਲਬ, ਜੇ ਕੁੜੀਆਂ ਨੇ ਇਕ ਚੀ ਕੈ ਤੀ ਨਾ ਓਦੇ ਤੇ ਮਿੰਟ ਚ ਕਾਰਵਾਈ ਹੋ ਜਾਂਦੀ ਆ। ਪਰ ਜੇ ਬੰਦਾ ਕੋਈ ਕੈਦੇ ਓਂਦੇ ਤੇ ਏਂਨੀ ਛੇ ਤੀ ਕਾਰਵਾਈ ਨਈ ਹੁੰਦੀ, ਏ ਰੋਲਾ ਨਾ ਮਤਲਬ ਕਾਨੂੰਨ ਚ ਕੀ ਕੁੜੀਆਂ ਨੂੰ ਮਤਲਬ ਪ੍ਰੀਓਰਟੀ ਆਪਾਂ ਕੈ ਸਕਦੇ ਆ ਜਿਵੇਂ ਦਿੱਤੀ ਜਾਂਦੀ ਆ
ਹੂੰ
ਏ ਰੌਲਾ ਹੋ ਰੇਆ।
ਏਸ ਚੀਜ਼ ਦੀ ਏਸ ਚੀਜ਼ ਵਿੱਚ ਤਾਂ ਭੈਣਾ ਕੁੱਛ ਓ ਰੱਖੇਆ ਵੀ ਏ, ਵੀ ਅੱਜ- ਕੱਲ੍ਹ ਦੇਖ ਈ ਰਏ ਆਪਾਂ ਵੀ ਕੁੜੀਆਂ ਜੇੜੀ ਹੈਗੀਆਂ ਨੇ ਇਸਤਰੀਆਂ ਨੇ ਓ ਪੁਰਸ਼ਾਂ ਦੇ, ਬਰਾਬਰ ਕਰ ਰਈਆਂ ਨੇ ਹਰ ਹਿੱਤ ਚ ਓਹ।
ਹਾਂ ਦੇਖੋ ਨਾ ਤੁਸੀ ਅੱਜ-ਕੱਲ ਜੇ ਫੈਕਟਰੀ ਚ ਪੁਰਸ਼ ਵੀ ਕੰਮ ਕਰ ਰਏ ਤੇ ਉਵੇਂ ਈ ਇਸਤਰੀਆਂ ਵੀ ਤਾਂ ਕੰਮ ਕਰ ਈ ਰਈਆਂ ਬਰੋਬਰ ਰੋਜ਼ਗਾਰ ਮਿਲਦਾ।
ਕੰਡਕਟਰ ਵੀ ਰੇਂਦੀਆਂ ਨੇ ਬੱਸਾਂ ਚ, ਕਿੰਨਾ ਵੱਧੀਆ ਲੱਗਦਾ ਚਲੋ ਆਪਣੇ ਪੰਜਾਬ ਚ ਨਈ ਹਜੇ ਆਏਆ ਪਰ ਬਾਰ ਜਿਵੇਂ, ਦੇਖਦੇ ਆਪਾਂ।
ਉਹੀ ਨਾ ਪ੍ਰੋਤਸਾਨ ਦਿੱਤਾ ਗੇਆ ਦੋਵਾਂ ਨੂੰ ਕਿ ਚਲੋ ਬਈ ਕਰੋ- ਕਰੋ ਕੁੜੀਆਂ ਨੂੰ ਏਹੀ ਕੇਆ ਗੇਆ। ਤੇ ਕਰੀ ਜਾਓ ਐਸੇ, ਤੇ ਬਰਾਬਰ ਪਰ ਓਨਾਂ ਦੇ ਕੋਈ ਨੀਵੇਂ ਨੀ ਓਨਾਂ ਤੋਂ, ਏਹੀ ਤਾਂ ਰੋਲਾ ਨਾ ਜੀ।
ਹਾਂ ਬਸ ਗਲਤ ਨਾ ਹੋਵੇ ਜਿਵੇਂ ਪਿੱਛੇ ਵੀ ਨਾ ਖ਼ਬਰ ਆਈ ਸੀਗੀ। ਕਿ ਕੰਡਕਟਰ ਜਿਵੇਂ ਕੁੜੀ ਹੋਏਗੀ ਕਿਤੋਂ ਦੀ ਤੇ ਕੋਛ ਹੋਏਆ ਹੁੰਦਾ ਹੁਹੁ, ਉੱਚ -ਨੀਚ ਕੋਈ ਹੋਈ ਹੋਣੀ ਨਾ ਟਿਕਟ ਲੈਂਦੇ ਕਰਦੇ ਟੈਮ ਤੇ ਦੋ ਚਾਰ ਮੁੰਡੇਆਂ ਨੇ ਬੰਦੇਆਂ ਨੇ ਇਕੱਠੇ ਹੋ ਕੇ ਓ ਓਦੀ ਜਾਨ ਲੈ ਲੀ।
ਅੱਛਾ।
ਔਰ ਛੂਰੀ ਨਾਲ ਕਿਵੇਂ ਓਨੂੰ ਵੱਡ ਕਰ ਕੇ ਓਨੂੰ ਸੱਟ ਤਾ। ਵੀ ਏਵੇਂ ਦੱਸੋ, ਵੀ ਮਾੜੀ -ਮਾੜੀ ਕਿਉਂਕਿ ਸ਼ਮਤਾ ਰਈ ਨੀ ਕਿਸੇ ਚ ਸਬਰ ਦੀ। ਨਾ ਕੋਈ ਸੇਂਦਾ ਕਿਸੇ ਦੀ ਉੱਚੀ ਨੀਵੀ ਬੋਲੀਏ ਕੁੱਛ ਵੀ ਐ, ਤੇ ਓ ਟੁੱਟੀ ਜਾਂਦੇ ਸਾਰੇ ਆਦੇ, ਤੇ ਫੇਰ ਓਨਾਂ ਦੇ ਨਾ ਵਿੱਚ ਵੱਜਦੀ ਜਾ ਕੇ ਚੀਜ਼ ਵੀ ਸਾਨੂੰ ਕੈ ਕਿਵੇਂ ਦਿੱਤਾ। ਹਾਂ ਆਪਦੇ ਮਾਪੇ ਨੇ ਓ ਮਾਪੇਆਂ ਨੂੰ ਭਰਾਵਾਂ ਨੂੰ ਨੀ ਛੱਡਦੇ ਫਿਰ ਲੋਕਾਂ ਨੂੰ ਤਾਂ ਕੀ ਓ ਤਾਂ ਹੈ ਈ ਬੇਗਾਨੇ ਓਨਾਂ ਲਈ। ਓਧਰੋਂ ਤਾਂ ਫੇਰ ਵੀ ਏਨਾ ਹੋ ਰੇਆ ਟੈਮ ਅੱਜ-ਕੱਲ, ਵੀ ਦੇਖ ਕੇ ਤੇ ਸਾਮਣੇ ਵਾਲੇਆਂ ਨੂੰ ਵੀ ਸੋਚਣਾ ਚਾਈਦਾ ਵੀ ਪੇਲਾਂ ਤੁਸੀਂ ਸਈ ਤਰੀਕੇ ਨਾਲ ਆਪ ਵੀ ਪੇਸ਼ ਆਓ। ਤਾਂ ਕਿ ਦੂਜਾ ਵੀ ਖੂਸ਼ ਆਏ।
ਹਾਂਜੀ, ਪਰ ਬਾਕੀ ਤਾਂ ਠੀਕ ਆ ਵੱਧੀਆ ਚੱਲਦਾ ਏਨਾਂ ਦਾ ਤਾਂ ਦੇਖੋ ਨਾ ਜਿਵੇਂ ਆਹੋ ਨਾ ਆਪਣੇ, ਸ, ਬਿਲਕੁਲ-ਬਿਲਕੁਲ ਓਨਾ ਓਨਾਂ ਆਪਣੇ ਕੋਲ ਸੰਸਦ ਵਿੱਚ ਵੀ ਤੇ ਤੀਹ ਪ੍ਰਸੈਂਟ ਆ ਇਸਤਰੀਆਂ ਨਾ ਓੱਥੇ ਚਾਈਦੀ ਆ।
ਹਾਂਜੀ।
ਏਹੀ ਤੇ ਰੋਲਾ ਨਾ ਅੱਜ-ਕੱਲ੍ਹ ਬਥੇਰੀ ਰੈਜਰਵੇਸ਼ਨ ਮਿਲਦੀ ਪਈ ਕੁੜੀਆਂ ਨੂੰ ਫੈਦੇ ਨੇ ਚਲੋ ਓਨਾਂ ਨੂੰ ਕੈ ਸਕਦੇ ਓਨਾਂ ਦੇ
ਹਾਂ ਨਈ ਲਿੰਗ ਉਚਾ ਵੀ
ਬਟ ਓ ਜੀ ਸਮਝੇਆ ਜਾਂਦਾ ਸੀਗਾ,
ਹਾਂ ਬੋਝ ਵੀ ਤੇ ਕਿੱਥੇ ਇੰਨਾ ਕੁਛ ਸਮਝਿਆ ਜਾਂਦਾ ਸੀ ਵੀ
ਹੂੰ ਕੀ ਮਤਲਬ ਏ ਕੁਛ ਨੀ ਕਰ ਸਕਦੇ ਓਨਾਂ ਨੂੰ ਏ ਕਿ ਬਸ ਏ ਘਰ ਜੋ ਕੋਈ ਨੇ ਅ ਚੂਲਾ-ਚੌਂਕਾਂ ਈ ਸਾਂਬਨ ਆਲੇਆਂ ਕੁੜੀਆਂ ਤਾਂ, ਪਰ ਅੱਜ ਦੇ ਟੈਮ ਚ ਹੈ ਨੀ ਨਾ ਏ ਚੀਜ਼ ਅੱਜ ਦੇ ਟੈਮ ਚ ਸਾਰੀ ਕੁੜੀਆਂ ਵੀ ਏਹੀ ਚਾਂਦੀਆਂ ਕਿ ਅਸੀਂ ਨੌਕ ਨੌਕਰੀ ਕਰੀਏ ਪੈਸੇ ਕਮਾਈਏ ਜਿੰਨੇ ਵੱਦ ਤੋਂ ਵੱਦ ਕਮਾ ਸਕੀਏ।
ਓਹੀ ਨਾ ਅੱਜ-ਕੱਲ ਬਰਾਬਰ ਕੁੜੀਆਂ ਖੜਦੀਆਂ ਨੇ ਨਾ ਬੋਤ ਵਦੀਆ ਵੀ ਲੱਗਦਾ ਦੇਖ ਕੇ। ਸਗੋਂ ਅੱਜ ਜੀਦੇ ਘਰੇ ਮੁੰਡਾ ਵੀ ਹੈ ਨੀ ਸਿਰਫ ਸੁੱਕੀਆਂ ਗੁਡੀਆ ਈ ਨਾਂ ਹੋਨ ਓਨਾਂ ਦੇ ਘਰ ਈ ਖੇਲਦੇ ਨੇ ਵੀ ਕੁੜੀ ਖੇਤਰਾਂ ਚ ਜਾਂਦੀਆਂ ਨੇ ਕੋਈ ਪਾਇਲਟ ਬਨ ਗਈ, ਕੋਈ ਡਾਕਟਰ ਬਨ ਗਈ, ਕੋਈ ਇੰਜੀਨੀਅਰ ਬਨ ਗਈ। ਬੋਤ ਵਦੀਆ ਨਾ ਅੱਗੇ ਜੇੜੀ ਵੱਦ ਰਈਆਂ ਨੇ ਨਾ ਚਲੋ ਪੁਰਾਨੇ ਟਾਈਮ ਚ ਤਾਂ ਕੀ ਨੀ ਚੱਲੇਆ ਓਨਾਂ ਨੂੰ ਓਨਾਂ ਤੇ ਜ਼ੁਲਮ ਕਰਨ ਲਈ ਪੈਰ ਦੀ ਜੁੱਤੀ ਮਿੱਟੀ ਸਮਜੇਆ ਜਾਂਦਾ ਸੀ, ਮਿੱਟੀ ਸਮਜੇਆ ਜਾਂਦਾ ਸੀ, ਏਨਾ ਕੁੱਝ ਸੈ ਕੇ ਜੇ ਅੱਗੇ ਕੁਸ਼ ਆਈ ਐ ਚਲੋ ਕਿਸੇ ਨੇ ਦੇਖੇਆ ਕੀਤਾ ਬਰਾਬਰ ਹੋਏਆ ਸਾਰਾ ਕੁਛ
ਦੇਖੋ ਨਾ ਕੁੜੀਆਂ ਨੂੰ ਪੁਰਾਨੇ ਟੈਮ ਚ ਘਰ ਤੋਂ ਬਾਰ ਵੀ ਨੀ ਨਿਕਲਨ ਦਿੱ ਤਾ ਜਾਂਦਾ ਸੀਗਾ, ਪਰ ਅੱਜ ਦੇ ਟੈਮ ਤਾਂ ਦੇਖੋ ਕਿਵੇਂ ਕੱਲੇ ਘੁੰਮ ਰਈ ਆਂ, ਕੱਲੇ ਪੜ-ਲਿਖ ਰਈ ਆਂ। ਦੂਰ-ਦੂਰ ਸ਼ੈਰਾਂ ਚ ਜਾ ਕੇ ਨੌਕਰੀਆਂ ਕਰ ਰਈਆਂ ਆਵਦਾ ਖਰਚਾ ਆਪ ਕੱਢ ਰਈਆਂ ਕੋਈ ਬੋਝ ਹੈ ਨੀ ਕਿਸੇ ਦੇ ਸਿਰ ਤੇ ਵੀ।
ਸਈ ਗੱਲ ਆ ਆਵਦੀ ਜ਼ਿੰਦਗੀ ਆਵਦੇ ਹਿਸਾਬ ਨਾਲ ਜੀ ਰੀ ਐ ਹੋਰ ਤਾਂ ਕੀ ਐ। ਕਿੱਥੇ ਲੋਕਾਂ ਦੀ ਮੰਨ ਕੇ ਲੋਕਾਂ ਤੋਂ ਡਰ ਕੇ ਰੈਣਾ ਪੈਂਦਾ ਸੀ ਵੀ ਐ ਐਂ ਨਾ ਕੈ ਦੇ ਓ ਐਂ ਨਾ ਕੈ ਦੇ। ਹੁਨ ਤਾਂ ਸਾਰਾ ਕੁਛ ਆਪ ਆ ਆਪ ਈ ਰੁਜ਼ਗਾਰ ਲੱਭ ਕੇ ਆਪ ਈ ਸਾਰਾ ਕੁਛ ਕਰਦੀ ਹੁਨ। ਸਗੋਂ ਏ ਕਰਦੇ ਵੀ ਓਹੀ ਨਾ ਜਿ-ਜਿੰਨਾਂ ਨੂੰ ਲਾਲਸਾ ਹੈ ਕਰਨ ਦੀ। ਏ ਓਹੀ ਕਰ
ਬਿਲਕੁਲ-ਬਿਲਕੁਲ। ਹਾਂਜੀ, ਬਸ। ਕੀ ਵਦੀਆ ਕਾਨੂੰਨ ਵੀ ਬਨਾਏ ਜਾ ਰਏ ਆ ਏਨਾਂ ਵਾਸਤੇ ਤਾਂ ਕਿ ਦੋਵਾਂ ਦੀ ਸਮਾਨ ਤਾ ਹੋਜੇ ਬਥੇਰੇ ਬਨ ਗਏ ਆ ਜੀ।
ਬਨ ਵੀ ਗਏ ਆ ਬਸ ਇੱਕ ਐਵੇਂ ਵੀ ਹੱਕਾਂ ਜੇੜੇ ਮੰਗੇ ਜਾਂਦੇ ਆ ਓਦੀ ਵੀ ਸਈ ਤਰਾਂ ਵੀ ਸੁਨਵਾਈ ਕੀਤੀ ਜਾਏ। ਭਾਵੇਂ ਓ ਦੋਵਾਂ ਪਾਸੇ ਦੋਆਂ ਪਕਸ਼ਾਂ ਪਾਸੇ ਓ ਵੀ ਥੋੜਾ ਹੋਰ ਜੇ ਫਰਕ ਆ ਜੇ ਕਿਸੇ ਵਿੱਚ ਤਾਂ, ਤਾਂ-ਤਾਂ ਗੱਲ ਈ ਹੋਰ ਐ ਜੇਂਡਰ ਯਾ ਪਲਿੰਗ ਨਾ ਸਮਾਨ ਤਾਂ ਓਦੋਂ ਈ ਸਈ ਕਾਹਾਵਾਂਗੇ, ਪਰ ਠੀਕ ਆ ਅੱਜ ਦੇ ਹਿਸਾਬ ਨਾਲ ਜਿ ਜਿੱਥੇ ਅੱਜ ਇੱਕ ਇਸਤਰੀ ਪੌਂਚ ਚੁੱਕੀ ਐ ਨਾ ਓ ਤਾਂ ਬਸ ਗੱਲ ਈ ਛੱਡ ਦੋ ਚਾਂਦ ਤੱਕ ਪੌਂਚ ਚੁੱਕੀ ਐ।
ਚਾਂਦ ਤੱਕ ਵੀ ਕੈ ਸਕਦੇ ਆਂ ਮਤਲਬ ਸਾਰੇ ਖੇਤਰਾਂ ਚ ਈ ਤਰੀ ਮਤਲਬ ਆ ਰਈ ਆ ਪੂਰੇ ਬਰਾਬਰ ਆ ਗੀ ਆ, ਏਨਾਂ ਨੂੰ ਬਰਾ ਬਰ ਦਾ ਦਰਜਾ ਈ ਦਿੱਤਾ ਜਾ ਰਿਆ ਏਸ ਟੈਮ ਤੇ ਤਾਂ।
ਹਾਂਜੀ ਵੱਦ ਚੁਕੇਆ ਆਪਾਂ ਕਿੰਨੇ ਤਾਂ ਨਾਮ ਜਾਨ ਦੇ ਆ ਵੀ ਕੋਈ ਅੰਤਰਿਕਸ਼ ਚ ਗਿਐ, ਕੋਈ ਕਿੱਥੇ ਗਿਐ ਸੁਨੀਤਾ ਵਿਲੀਅਮਸ ਹੋ ਗਏ, ਕਲ ਪਨਾ ਚਾਵਲਾ ਹੋ ਗਈ, ਰਾਕੇਸ਼ ਸ਼ਰਮਾ ਹੋ ਰਈ ਏ ਤਾਂ ਬਾਚ ਏ ਚਰ ਚਾਂਦ ਤੇ ਗਏ।
ਬਿਲਕੁਲ ਜੀ ਸਾਰੇ ਪਾਸੇ ਈ ਆ ਮਤਲਬ ਆਪਾਂ ਕੱਲੇ ਭਾਰਤ ਚ ਨਹੀਂ ਕਹਿ ਸਕਦੇ, ਪੂਰੇ-ਪੂਰੇ ਸਾਰੇ ਦੇਸ਼ਾਂ ਦੇ ਵਿੱਚ ਆ ਸਾਰੇ ਪਾਸੇ ਮਤਲਬ ਸਮਾਨ ਇੱਕ ਸਮਾਨ ਸਮਝਿਆ ਜਾਂਦਾ ਇਹਨੂੰ
ਹੂੰ
ਪਰ ਆਪਾਂ ਤੇ ਕੀ ਕਹਿ ਸਕਦੇ ਸੀ ਨਾ ਆਪਣੀ ਸੁਸਾਇਟੀ ਉਹ ਜਿਹੀ ਸੀ ਸਮਾਜ ਉਹੋ ਜਿਹਾ ਸੀ ਪੁਰਾਣੇ ਟਾਈਮ ਚ। ਸਮਝਦਾ ਨਹੀਂ ਸੀ ਬਰਾਬਰ। ਪਰ ਉਹਨੂੰ ਬਹੁਦੇ ਮਤਲਬ ਆਪਦੇ ਵਿਚਾਰ ਬਦਲ ਰਹੇ ਨੇ ਸਾਰੇ ਇਹ ਟਾਈਮ ਤੇ ਆ ਕੇ ਉਹਨਾਂ ਨੂੰ ਵੀ ਪਤਾ ਹੈ ਕਿ ਮਤਲਬ ਬਰੋਬਰ ਹੀ ਨੇ ਇਹ ਵੀ।
ਹੂੰ ਸਮਾਨਤਾਂ ਹੀ ਵਧੀਆ ਮੰਨਿਆ ਵੀ ਜਾਵੇ। ਵੀ ਜਾਵੇ। ਇਸਤੋਂ ਮਾਣ ਚੰਗਾ ਤਾਂ ਹੈ ਹੋ ਨਹੀਂ ਸਕਦਾ ਕੁਛ। ਕਿੱਥੇ? ਘਰਦੇ ਦੀਆਂ ਮਰਜ਼ੀਆਂ ਤੋਂ ਬਿਨਾਂ ਹਿੱਲਣਾ ਵੀ ਮਨਾ ਸੀ ਪੱਤਾ ਵੀ ਨਹੀ ਹਿੱਲ ਸਕਦਾ ਸੀ। ਤੇ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਉਹਨਾਂ ਨੂੰ
ਬਿਲਕੁਲ ਕੁੜੀਆਂ ਨੂੰ ਵੀ ਇੱਕ ਉਹਦਾ ਦੇਣਾ ਚਾਹੀਦਾ ਚਾਹੀਦਾ ਨਾ ਇਹਨਾਂ ਨੂੰ ਪਰ ਜਿਹੜਾ ਪੁਰਾਣੇ ਟਾਈਮ ਹੀ ਇਹਨਾਂ ਨੂੰ ਮਿਲਿਆ ਸੀਗਾ। ਚਲੋ, ਹੁਣ ਮਿਲਣਾ ਚਾਹੀਦਾ ਏ ਪੂਰੀ ਤਰੱਕੀਆਂ ਕਰਣ‌ ਕੁੜੀਆਂ। ੋ ਸ ਬਾਕੀ
ਚਾਹੀਦੀਆ ਤੇ ਮਿਲਦੀਆਂ ਹੀ ਰਹਿਣ ਵਾਹਿਗੁਰੂ ਇਹੀ ਕਰੇ ਬਾਕੀ ਠੀਕ ਏ ਜੀ। ਸਤਿ ਸ੍ਰੀ ਅਕਾਲ
ਸ